ਹੈਲੋ ਹਾਂਜੀ ਸਤਿ ਸ਼੍ਰੀ ਕਾਲ ਜੀ।
ਸਤਿ ਸ੍ਰੀ ਅਕਾਲ ਜੀ ਤੁਹਾਡੀ ਆਵਾਜ਼ ਨੀ ਆ ਰਹੀ ਮੈਨੂੰ। ਤੁਹਾਡੀ ਆਵਾਜ਼
ਹੁਨ ਆ ਰਹੀ ਏ।
ਨਾ ਗੜਬੜ ਹੋ ਰਹੀ ਸੀ ਤੁਹਾਡੀ ਆਵਾਜ਼ ਇਹਨੂੰ
ਹਾਂਜੀ-ਹਾਂਜੀ ਥੋੜੀ ਹਾਂਜੀ ਹੁਣ ਆ ਰਹੀ ਹੈ ਮੈਨ ਆਵਾਜ ਬਿਲ
ਉਹ ਨਾ ਮੈਨੂੰ ਦੀ ਤੁਹਾਡੀ ਇਹਦੇ ਵਿੱਚੋਂ ਹੋਰ ਸੁਣਾਉਣ ਜੀ ਹੋਰ ਕੀ ਹਾਲ ਚਾਲ ਐ
ਹਾਂਜੀ, ਸਭ ਠੀਕ ਘਰ ਸਭ ਵ
ਹੋਰ ਘਰ ਤੁਹਾਡੀ ਮੰਮੀ ਦਾ ਕੀ ਹਾਲ ਚਾਲ ਸਭ।
ਹਾਂਜੀ, ਮੰਮੀ ਵੀ ਠੀਕ ਬੱਚੇ ਵੀ ਠੀਕ।
ਹਾਂ, ਸੁਣਿਆ ਸੀ ਤੁਹਾਡੇ ਬੱਚਾ ਬੜੇ ਅੱਛੇ ਨੇ।
ਹਾਂਜੀ ਹਾਂਜੀ। ਜ ਅਹ ਨੋਵ ਕਕਸ
ਕਿਹੜੀ ਕਲਾਸ ਵਿੱਚ। ਆ ਗਏ ਜੀ।
ਹੁਣ ਦਸਵੀਂ ਵਿੱਚ ਗਿਆ ਮੇਰਾ ਵੱਡੇ ਆਲਾ ਬੇਟਾ।
ਅੱਛਾ ਜੀ। ਚਲੋ ਬਹੁਤ ਚੰਗਾ ਜੀ। ਵਧਾਈਆਂ ਹੋਣ ਤੁਹਾਨੂੰ। ਤੁਹਾਡੀ ਤਾਂ ਬੱਚੇ ਦੀ ਦਾਦੀ ਨੂੰ ਵੀ। ਹਾਂਜੀ, ਹੋਰ ਸੁਣੋ ਹੋਰ ਸੁਣਓ ਜੀ ਬੜੀ ਗਰਮੀ ਕੀਤੀ ਹੋਈ ਐ ਤੁਸੀਂ।
ਅੱਜ ਤਾਂ ਬਰਸਾਤ ਆ ਗਈ ਸੀ ਅਸੀਂ ਸੋਚਿਆ ਕਿ ਚੱਲ ਸਾਰੇ ਪੇੜ ਪੌਦਿਆਂ ਨੂੰ ਪਾਣੀ ਮਿਲ ਜਾਏਗਾ ਉਹ ਵੀ ਖੁਸ਼ ਹੋ ਜਾਣਗੇ ਦਸ ਮਿੰਟ ਵਾਸਤੇ ਆਈ ਐ ਔਰ। ਫਿਰ ਸ਼ਾਂਤ ਹੋ ਗਈ।
ਹੂੰ ਹੂੰ। ਅੱਛਾ, ਪਾਣੀ ਆਇਆ ਤੁਹਾਡੇ ਇਧਰ ਅੱਛਾ ਜੀ। ਹੂੰ ਹੂੰ। ਇੰਨੀ ਗਰਮੀ ਚ ਕੀ ਬਣਾਉਂਦੇ ਖਾਂਦੇ ਹੋ ਸਾਨੂੰ ਵੀ ਦੱਸਦੇ ਹੋ ਸਾਨੂੰ ਤਾਂ ਸਮਝ ਹੀ ਨਹੀਂ ਆਉਂਦਾ ਕੁਛ।
ਮੇਰੇ ਪਾਰਕ ਚ ਨਾ ਅੰਬ ਦਾ ਪੇੜ ਲੱਗਿਆ ਹੋਇਆ। ਪੇੜ ਲੱਗੇ ਹੋਏ ਨੇ ਅੰਬ ਦੇ ਮੈਂ ਫਿਰ ਅੰਬੀਆਂ ਤੋੜ ਕੇ ਲਿਆਈ ਮੈਂ ਅੱਜ ਹਾਂ ਉਹ। ਫਿਰ ਇੰਨੀਆਂ ਖੱਟੀਆਂ ਥੱਲੇ ਗਿਰੀਆਂ ਹੋਈਆਂ ਸੀ ਥੋੜਾ ਜਿਹਾ ਉਹ ਤੂਫਾਨ ਆਇਆ ਨਾ ਅੱਜ ਬਰਸਾਤ ਤੂਫਾਨ। ਤੇ ਅੰਬੀਆਂ ਥੱਲੇ ਗਿਰ ਗਈਆਂ। ਮੈਂ ਫਿਰ ਚੁੱਕ ਲਿਆਈ ਇਹ ਵਿਸ਼ ਮੈਂ ਕੀ ਕੀਤਾ ਅੰਬੀਆਂ ਨੂੰ ਅਬ ਅੰਬ ਪੰਨਾ ਜਿਹਨੂੰ ਕਹਿੰਦੇ ਨੇ ਉਹ ਬਣਾਇਆ ਫਿਰ ਬੜਾ ਸਵਾਦ ਫਰਿੱਜ ਵਿੱਚ ਲੋਡ ਕਰਕੇ ਰੱਖ ਦਿੱਤ ਸਹੀ ਬਿਲਕੁਲ ਇੱਕ ਕੈਨੀ ਇੱਕ ਲੀਟਰ ਬਣ ਗਿਆ
ਅੱਛਾ ਜੀ ਆ ਕੀਤਾ ਤੁਸੀਂ ਤੇ ਫੇਰ ਉਸਨੂੰ ਜੋ ਕੀ ਤੁਸੀਂ ਤਾਜ਼ਾ ਪਾਣੀ ਪਾ ਕੇ ਬਣਾ ਲੈਂਦੇ ਹੋ।
ਹਾਂਜੀ-ਹਾਂਜੀ ਜਿਸ ਤਰ੍ਹਾਂ ਹੁਣ ਛੇ ਅੰਬੀਆ ਹੇਗੀਆਂ ਸੀ ਮੇਰੇ ਮੈਂ ਇੱਕ ਸੀਟੀ ਲਵਾਂ ਲੀ ਕੁੱਕਰ ਦੀ। ਕੁਕਰ ਚ ਪਾ ਕੇ ਪਾਲ ਲਿਆ ਇੱਕ ਸੀਟੀ ਫਿਰ ਉਸ ਤੋਂ ਬਾਅਦ ਸਾਰਾ ਪਲਪ ਕੱਢ ਲਿਆ ਮੈਂ ਅੰਬੀਆਂ ਦਾ। ਫਿਰ ਅੰਬੀਆਂ ਇੱਕ ਪਾਸੇ ਮੈਂ ਇੱਕ ਪਾਣੀ ਰੱਖਿਆ ਪਾਣੀ ਦੇ ਵਿੱਚ ਚਾਰ ਗੁੜ ਦੇ ਉਹ ਪੂਰੇ ਟੁਕੜੇ ਪਾਏ ਮੈਂ ਵੱਡੇ ਸਾਰੇ। ਅਹ ਗੁੜ ਦੇ। ਉਹਨੂੰ ਗਰਮ ਪਾਣੀ ਵਿੱਚ ਮੈਂਨੂੰ ਪਿੰਗਾਲ ਲਿਆ ਗੁੜ ਨੂੰ ਇੱਥੇ ਅੰਬੀਆਂ ਦਾ ਮੈਂ ਪਲਪ ਪਕੜਿਆ ਫਿਰ ਸਭ ਮਿਕ੍ਸੀ ਵਿੱਚ ਮੈਂ ਸਭ ਸ ਕੁਛ ਇਕੱਠਾ ਕਰਤਾ ਗੁੜ ਦਾ ਪਾਣੀ, ਅੰਬੀਆਂ, ਕਾਲਾ ਨਮਕ, ਸਫੇਦ ਨਮਕ। ਚਿੱਟਾ ਨਮਕ। ਹੋਰ ਅ ਜੀਰਾ ਥੋੜੀ ਜੀ ਹੀਗ ਤੇ ਮੈਂ ਸਭ ਮਿਕਸ ਕਰਕੇ ਔਰ ਗੁੜ ਗੁੜ ਵਾਲਾ ਪਾਣੀ ਸੀ ਤੇ ਚੀਨੀ ਦੀ ਲੋੜ ਨਹੀਂ ਪਈ ਮੈਨੂੰ ਬੜਾ ਹੀ ਚੰਗਾ ਮਿਕਸ ਕਰਕੇ ਗਾੜਾ- ਗਾੜਾ ਮੈਂ ਬੋਤਲ ਵਿੱਚ ਭਰ ਕੇ ਰੱਖ ਤਾ। ਜਿਹਨੂੰ ਜਿਵੇਂ ਜਿਸ ਤਰ੍ਹਾਂ ਹੁਣ ਅੱਜ ਕਰੇਲੇ ਬਣਾਏਗੀ ਮੰਮੀ ਕੱਲ ਕਹਿੰਦੀ ਸੀ ਕਰੇਲੇ ਬਣਾਵਾਂਗੀ ਤੇ ਥੋੜ੍ਹਾ ਜਿਹਾ ਪਲਪ ਲੈ ਕੇ ਠੰਡਾ ਪਾਣੀ ਮਿਕਸ ਤੇ ਮੈਂ ਫੇਰ ਰੋਟੀ ਟੀੰਡੇ ਨਾਲ ਅਸੀਂ ਪਿਆਂਗੇ ਉਹ ਵੈਸੇ ਗਰਮੀਆਂ ਬੜੀਆਂ ਹੈ ਨਾ ਤੇ ਅੱਛਾ ਹੁੰਦਾ ਪੀਣਾ।
ਨਹੀਂ ਤਾਂ ਬਹੁਤ ਅੱਛੀ ਗੱਲ ਤੁਸੀਂ ਸੁਣਾਈ ਏ। ਗੁੜ ਪਾ ਉਹਨੂੰ ਫਿਰ ਕਾੜਨਾ ਹੁੰਦਾ।
ਦੇਖੋ ਮੈਂ ਨੀ ਕਾੜਿਆ। ਮੈਂ ਸ ਮੈਂ -ਮੈਂ ਨਹੀ। ਕਿਉਂਕਿ ਮੈਂ ਉਹ ਅੰਬੀਆਂ ਉਬਲੀਆਂ ਹੋਈਆਂ ਸੀ ਔਰ ਮੇਰਾ ਪਾਣੀ ਉਬਲਿਆ ਹੋਇਆ ਸੀ ਗੁੜ ਦਾ ਮੈਨੇ ਤਾਂ ਸਿੱਧਾ ਉਹਨੂੰ ਮਿਕਸੀ ਵਿੱਚ ਗ੍ਰੈਂਡ ਕਰਤਾ। ਤੇ ਹੁਣ ਗਾੜਾ ਗਾੜਾ ਪਲਪ ਇਹ ਗੱਲ ਸਹੀ ਤੁਸੀਂ ਕ ਕਿ ਕਾੜ ਲੋ ਮੈਂ ਇੱਕ ਉਬਾਲਾ ਦਵਾ ਦਾਂਗੀ ਯਾਨੀ ਕਿ ਮਿਕਸ ਕਰਕੇ ਨਾ
ਹੂੰ ਫਿਰ ਉਹ ਫਿਰ ਤੁਹਾਡਾ ਕਿੰਨੇ ਦਿਨ ਚੱਲ ਜਾਏਗਾ ਨਾ ਖ਼ਰਾਬ ਨਹੀ ਹੋਗਾ। ਉਂਜ ਤੇ ਪਤਾ ਨੀ ਅਗਰ ਫੀਰਜ 'ਚ ਰੱਖਿਆ ਫਿਰ ਤੇ ਨਹੀਂ ਹੋਣਾ ਚਾਹੀਦਾ। ਫਿਰ ਵੀ ਥੋੜਾ ਜਿਹਾ ਅਗਰ ਉਬਾਲ ਲਓ ਹਾਂ ਉਬਾਲ ਕੇ ਰੱਖ ਲਓਗੇ ਤੇ ਜ਼ਿਆਦਾ ਹੋਰ ਸੁਣਾਓ ਹੋਰ ਫਿਰ ਚਟਨੀ ਵੀ ਬਣਾਈ। ਹੋਰ ਅੰਬੀਆਦਾ ਕੀ ਬਣਾਇਆ।
ਹੋਰ ਅਜੇ ਅਜੇ ਨਾ ਅੰਬੀਆਂ ਆਪੇ ਤਾਂ ਟੁੱਟ ਕੇ ਆਈਆਂ ਨੀ ਅਜੇ ਬਸ ਐਵੇਂ ਇਹੋ ਜਿਹਾ ਅੰਬੀਆਂ ਦਾ ਮੌਸਮ ਬਸ ਆਉਣ ਹੀ ਵਾਲਾ ਹੈ ਫੇਰ ਅਚਾਰ ਬਣੇਗਾ ਥੋੜਾ ਜਿਹਾ ਕੱਚਾ ਕੱਚਾ ਅਚਾਰ ਹਲਦੀ ਨਮਕ ਵਾਲਾ। ਫੇਰ ਅਸੀਂ ਘਰ ਦਾ ਵੀ ਚਾਰ ਬਣਾਵਾਂਗੇ ਜਦੋਂ
ਸਾਨੂੰ ਵੀ ਦੱਸ ਦੇਣਾ ਕਿਸਤਰਾਂ ਬ ਸਾਨੂੰ ਵੀ ਦੱਸ ਦੇਣਾ ਅੱਸੀ ਫਿਰ ਉਸ ਤਰ੍ਹਾਂ ਹੀ ਬਣਾ ਲਾਂਗੇ ਅਸੀਂ ਤਾਂ ਵੈਸੇ ਕਦੀ ਬਣਾਈ ਹੀ ਹਗੇ। ਬਜ਼ਾਰੋ ਲੈਣ ਆ ਅਸੀਂ ਤੇ
ਹਾਂਜੀ, ਕੋਈ ਨੀ, ਜਦੋਂ ਮੈਂ ਅਚਾਰ ਪਾਵਾਂਗੀ ਨਾ ਤੁਹਾਡੇ ਵਾਸ ਪਾਦਾਂਗੀ ਕੋਈ ਨਹੀਂ।
ਬਸ-ਬਸ ਠੀਕ ਹੈ ਜੀ, ਹੋਰ ਕੀ
ਪਾਇਆ ਤੇ ਫਿਰ ਅਗਲੀ ਵਾਰ ਫਿਰ ਮੈਂ ਤੁਹਾਨੂੰ, ਅਹ ਜਿੰਨਾ ਕੋਹਗੇ ਉਹਨਾ
ਹੋਰ ਸੁਣਾਓ? ਹੋਰ ਤੇ ਫਿਰ ਅੱਜ ਕੀ ਬਣਾ ਕੇ ਖਾਧਾ ਹੈ ਕਿ ਤੁਸੀਂ? ਅੱਜ ਕੀ ਬਣਾਇਆ? ਇੰਨੀ ਗਰਮੀ ਹੋ ਗੀ
ਇੰਨੀ ਗਰਮੀ ਹੋ ਗਈ ਮੈਂ ਤਾਂ, ਮੈਂ ਮੈਂ ਰੋਟੀ ਰੋਟੀ ਸੋਚਣੀ ਆ ਇੱਕ ਟਾਈਮ ਰੋਟੀ ਨਾ ਖਾਓ, ਜਿਸ ਤਰ੍ਹਾਂ ਹੁਣ ਸਵੇਰੇ ਨਾਸ਼ਤੇ ਚ ਰੋਟੀ, ਦੁਪਹਿਰੇ ਵੀ ਰੋਟੀ ਮੈਂ ਰਾਤੀ ਫਿਰ ਚਾਵਲ ਬਨਾਨੀ ਆ। ਜਿਸ ਤਰ੍ਹਾਂ ਦਾਲ ਚਾਵਲ ਹੋ ਗਿਆ ਛੋਲੇ ਚਾਵਲ ਹੋ ਗਏ, ਕੜੀ ਚਾਵਲ ਹੋ ਗਏ। ਇੱਕ ਟਾਈਮ ਚਾਵਲ ਰੱਖਣੇ, ਚਾਹੇ ਉਹ ਕੜੀ ਚਾਹੇ ਉਹ ਦੁਪਹਿਰੇ ਹੋਏ, ਚਾਹੇ ਰਾਤੀ ਹੋਏ, ਬਸ ਗਰ
ਦੁਪਹਿਰ ਤੇ ਜ਼ਿਆਦਾ ਅੱਛਾ ਹੈਗੇ ਅਗਰ ਦੁਪਹਿਰੀ ਹੋ ਦਾਲ ਚਾਵਲ ਯਾ ਕੜੀ ਚਾਵਲ ਤੇ ਜਿਆਦਾ ਅੱਛਾ ਹੈ। ਰਾਤ ਕੀ ਰੋਟੀ ਬਣਾਉ ਇੱਕ-ਇੱਕ ਫੁਲਕਾ ਈ ਖਾ ਲਓ।
ਅੱਜ ਅਸੀਂ ਕੜੀ ਚਾਵਲ ਹੀ ਬਣਾਏ ਸੀ। ਇਸ ਕਰਕੇ ਦੱਸਿਆ ਮੈ।
ਬਹੁਤ ਵਧੀਆ ਕੀਤਾ ਜੀ, ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ ਕੜੀ? ਪਹਿਲੇ ਤੁਸੀਂ ਮੈਨੂੰ ਦੱ
ਹੁਣ ਕੜੀ ਚਾਵਲ ਮੈਂ, ਅਹ, ਆਪਣਾ ਅਹ, ਲੱਸੀ ਰੱਖੀ ਹੋਈ ਸੀ ਮੱਖਣ ਕੱਢਿਆ ਸੀ, ਲੱਸੀ ਰੱਖੀ ਸੀ ਹੁਨ ਬਾਹਰ ਕੱਢਿਆ ਫਰਿਜ ਵਿੱਚੋਂ ਮੈਂ, ਲੋਟਾ। ਫਿਰ ਮਿਕਸੀ ਵਿੱਚ ਲੱਸੀ ਪਾਈ ਔਰ, ਜਿਸ ਤਰ੍ਹਾਂ ਇੱਕ ਲੋ ਤੁਹਾਡਾ ਲੱਸੀ ਦਾ ਹੈ ਤੇ ਇੱਕ ਕੜਛੀ ਵੇਸਣ। ਠੀਕ ਹੈ, ਤੋਂ ਇੱਕ ਡੇਢ ਕੜਛੀ ਵੇਸਣ ਮੈ ਤੇ ਮਿਕਸੀ ਵਿੱਚ ਗ੍ਰਾਇੰਡ ਕਰਤਾ ਦੋ ਨਾਲ ਲੱਸੀ ਨੂੰ ਵੇਸਣ ਨੂੰ ਵੀ। ਔਰ ਫਿਰ ੳ ਹਾਂ, ਫਿਰ ਦੋ ਉਹਨਾਂ ਨੂੰ ਮੈਂ ਆਪਣਾ ਕੜੀ ਵਿੱਚ, ਲੱਸੀ ਜਿਹੜਾ ਵੇਸਣ ਪਾ ਕੇ ਮੈਂ ਮਿਕਸੀ ਗ੍ਰੈਂਡ ਕੀਤੀ ਸੀ ਉਹ ਫਿਰ ਮੈਂ ਕੁੱਕਰ ਵਿੱਚ ਉਬਾਲੇ ਦਵਾਣ ਵਾਸਤੇ ਰੱਖ ਦਿੱਤੀ। ਸਿੱਧਾ ਫਿਰ ਆਪਣਾ ਹਾਂ ਗਾੜੀ ਬਥੇਰੀ ਹੋਗੀ, ਪਾਣੀ ਜਿੰਨਾ ਤੁਹਾਨੂੰ ਮਨ ਜਿੰਨੀ ਮੈਨੂੰ ਲੋੜ ਸੀ ਮੈਂ ਪਾ ਦਿੱਤਾ ਪਾਣੀ ਇੱਕ-ਇੱਕ ਗਿਲਾਸ ਪਾਣੀ ਪਾਇਆ। ਫਿਰ ਉਬਾਲੇ ਦੀਵਾਨ ਨਾਲ ਹੋਰ ਗਾੜੀ ਹੋ ਜਾਏ ਫਿਰ ਮੈਂ ਹੋਰ ਪਾ ਤਾ, ਜਿੰਨਾ ਲੋੜ ਸੀ ਪਾਣੀ ਦੀ। ਦੂਸਰੇ ਪਾਸੇ ਕੜਾਈ ਰੱਖ ਠੀਕ ਏ, ਮੈਂ ਅਹ ਤੇਲ ਰੱਖ ਪਾਇਆ ਵਿੱਚ ਤੇਲ, ਜੀਰਾ, ਅਜਵੈਨ ਹੀਂਗ ਔਰ ਮੇੱਥੀ-ਦਾਣਾ ਥੋੜ੍ਹਾ ਜਿਹਾ, ਕੜੀ ਪੱਤਾ ਫਿਰ ਉਸ ਤੋਂ ਬਾਅਦ ਪਿਆਜ ਪਾ ਕੇ ਲਾਲ ਕਰਤੇ। ਔਰ ਥੋੜਾ ਜੇ ਲਸਣ, ਅਦਰਕ ਕੱਦੂ-ਕਸ ਕਰਕੇ ਪਾਇਆ, ਹਰੀ ਮਿਰਚ ਪਾਈ, ਤੜਕਾ ਤਿਆਰ ਹੋ ਗਿਆ, ਫਿਰ ਜਿਹੜਾ ਪਾਣੀ ਅਹ ਜਿਹੜਾ ਮੈਂ ਲੱਸੀ ਉਬਲਦੀ ਪਈ ਸੀ ਉਸੇ ਵਿੱਚ ਮੈਂ ਸਾਰਾ ਤੜਕਾ ਪਾਤਾ, ਹਾਂਜੀ।
ਬਸ ਬਹੁਤ ਵਧੀਆ ਹਾਂਜੀ, ਅੱਛਾ ਪਕੌੜੇ ਠੀਕ ਕੀ ਪਾਉਂਦੇ ਔ।
ਹਾਂਜੀ, ਮੈਂ ਬੇਸਣ ਲਿਆ ਵਿੱਚ ਸੁੱਕਾ ਧਨੀਆ, ਲੰਬੇ-ਲੰਬੇ ਪਿਆਜ ਪਾ ਕੇ ਮੈਨੇ ਪਕੌੜੇ ਤੱਲੇ, ਫਿਰ ਪਕੌੜੇ ਵੀ ਮੈਂਨੇ ਉਸ ਕੁੱਕਰ ਵਿੱਚ ਪਾ ਦਿੱਤੇ। ਤੱਲਣ ਤੋਂ ਬਾਦ ਉਹ ਫਿਰ ਇਕ-ਦੋ ਉਬਾਲੇ ਦਵਾ ਕੇ ਅੱਛੀ ਤਰ੍ਹਾਂ ਕਾਢਿਆ ਮੈਂ ਕੜੀ ਨੂੰ ਫੇਰ ਕੜੀ ਬਣ ਗਈ ਇੱਕ ਪਾਸੇ ਫਿਰ ਮੈਂ ਚਾਵਲ ਬਣਾਏ, ਹੋਰ ਚਾਵਲ ਮੈਂ ਅੱਜ-ਕੱਲ ਕੁੱਕਰ ਚ ਹੀ ਬਣਾਉਣੀ ਆਂ ਸੀਟੀ ਲਵਾਣੀ ਹਾਂ।
ਅੱਛਾ, ਉਹ ਖ਼ਰਾਬ ਨੀ ਹੋ ਜਾਂਦੇ। ਬਣ ਜਾਂਦੇ ਆ ਜ ਇਕਠੇ ਹੋ
ਪਹਿਲੇ ਮੇਰੇ ਕੋਲ ਮੈਂ ਸੋਚਦੀ ਸੀ ਕਿ-ਕਿ ਇੱਕ ਦੋ ਸੀਟੀ ਤੇ ਚਾਵਲ ਬਣਦੇ ਨੇ, ਨਹੀਂ ਇੱਕ ਸੀਟੀ ਬਹੁਤ ਹੁੰਦੀ ਹੈ ਚਾਵਲ ਬਣਾਉਣ ਵਾਸਤੇ।
ਹੁੰ-ਹੁੰ
ਮੈਂ ਆਪਣਾ ਇੱਕ ਗਿਲਾਸ ਚਾਵਲ ਹੈ ਤੇ ਡੇਢ ਗਿਲਾਸ ਪਾਣੀ ਪਾਉਣਾ ਤੁਸੀਂ ਕੁੱਕਰ ਵਿੱਚ। ਭਏ ਇਸ ਸਾਬ ਪੱਕਾ-ਪੱਕਾ ਹਿਸਾਬ ਹੈ। ਇੱਕ ਗਲਾਸ ਚਾਵਲ ਅਤੇ ਡੇਢ ਗਲਾਸ ਪਾਣੀ ਔਰ ਇੱਕ ਸੀਟੀ।
ਅੱਛਾ ਜੀ।
ਕਮ ਸੇ ਕਮ ਦਸ ਮਿੰਟ ਤਾਂ ਰੱਖੋ ਚਾਵਲ ਭਿਗਾਉਣ ਵਾਸਤੇ, ਇੱਕਦਮ ਸਿੱਧਾ ਤੁਸੀਂ ਪਾ ਦੋਗੇ ਤਾਂ ਫਿਰ ਕੱਚੇ-ਕੱਚੇ
ਹਾਂ ਪਾਣੀ ਲੇ ਜਾਂਦੀ ਹੈ ਉਦੇ ਚ, ਹਾਂਜੀ-ਹਾਂਜੀ, ਠੀਕ ਹੈ-ਠੀਕ ਹੈ।
ਬਣਾਤੇ ਵੇ ਨੇ
ਹਰਾ ਤਨੀਆਂ
ਹਾਂ ਹਾਂਜੀ ਉਹ ਵੀ ਪਾਇਆ ਸੋਤੇ ਕੀਤਾ ਲਿਖਾਈ ਬੜੀ ਸਵਾਦ ਕੜੀ ਬਣੀ।
ਅੱਛਾ ਜੀ, ਹਾਬ ਅੱਸੀ ਵੀ ਇਸਤਰਾਂ ਹੀ ਬਣਾਂਦੇ ਹਾਂ। ਅਸੀ ਪੇਸਟ ਪਾਦੇਂ ਹਾਂ ਅਦਰਕ ਪਕੌੜਿਆ ਚ ਹਰਿਆ ਮਰਚਾ
ਹਮ।
ਫਿਰ ਪੇਸਟ ਪਾਈਆਂ ਅਦਰਕ ਲਸਣ ਦੀ ਥੋੜ੍ਹੀ ਪਾਲਿਆ ਥੋੜ੍ਹਾ ਜਿਹਾ ਉਹ ਪਾਲਿਆ ਕੜੀ ਪੱਤਾ ਫਿਰੋ ਅੱਛੀ ਤਰ੍ਹਾਂ ਘੋਲ ਕੇ ਅੱਛਾ ਨਾਲ ਦੋ ਚਮਚ ਦੇਹੀ ਪਾ ਉਹਦੇ ਨਾਲ ਹੀ ਨਾ ਫੁੱਲ ਜਾਂਦੇ ਹਨ। ਦੋ ਵੱਡੇ ਸੋਹਣੇ ਲੱਗੇਦੇ ਨੇ ਘੜੀ ਚ ਪਾਏ ਹੋਏ। ਹਮ।
ਚਲੋ ਠੀਕ ਹੈ ਫਿਰ ਮੈਂ ਰੱਖਣੀ ਮਲ ਦਰਵਾਜ਼ੇ ਤੇ ਬੈਲ ਵੱਜੀ ਏ। ਕੋਈ ਆਇਆ। ਠੀਕ ਹੈ ਰ ਓਕੇ ਜੀ ਸਤਿ ਸ਼੍ਰੀ ਅਕਾਲ।